ਹੈਲੋ ਹਾਂਜੀ ਸਸ਼੍ਰੀ ਕਾਲ ਜੀ
ਸਸ਼੍ਰੀ ਕਾਲ ਹੋਰ ਕੀ ਹਾਲ ਚਾਲ ਨੇ
ਬਹੁਤ ਵਧੀਆ ਤੁਸੀਂ ਦੱਸੋ
ਵਧੀਆ ਹੋਰ ਘਰ ਪਰਿਵਾਰ ਸਭ ਠੀਕ
ਹਾਂਜੀ ਹਾਂਜੀ ਸਭ ਵਧੀਆ ਤੁਸੀਂ ਸੁਣਾਓ ਤੁਹਾਡੇ ਘਰ ਪਰਿਵਾਰ ਸਭ ਵਧੀਆ ਤੁਹਾਡਾ ਬੇਟਾ ਠੀਕ ਐ
ਹਾਂਜੀ ਹਾਂਜੀ ਸਭ ਵਧੀਆ ਬੇਟਾ ਵੀ ਠੀਕ ਐ
ਕੀ ਕਰੀ ਜਾਂਦਾ ਬੇਟਾ ਤੁਹਾਡਾ
ਬਸ ਉੱਠਿਆ ਹੋ
ਉੱਠ ਗਿਆ ਨੀਂਦ ਚ ਹੈਲੋ
ਹੈਲੋ ਹ ਮੈਂ ਕਿਹਾ ਬਸ ਹੁਣੇ ਹੀ ਉੱਠਿਆ ਸੁੱਤਾ ਹੋਇਆ ਸੀ ਤੇ ਬਸ ਹੁਣ ਅੱਗੇ ਪਿੱਛੇ ਘੁੰਮ ਰਿਹਾ ਐ
ਸਹੀ ਗੱਲ ਹੈ ਮੇਰੀ ਆਪ ਦੀ ਕੁੜੀ ਆ ਨਾ ਸਾਢੇ ਬਾਰਾਂ ਵਜੇ ਦੀ ਸੋ ਗੀ ਸੀ ਢਾਈ ਵਜੇ ਨਾਲ ਉੱਠ ਗੀ ਹੁਣ ਉਦੋਂ ਦੀ ਐਵੀ ਮੇਰੇ ਅੱਗੇ ਪਿੱਛੇ ਅੱਗੇ ਪਿੱਛੇ ਹੁਣ ਮੈਨੂੰ ਹੁੰਦਾ ਐ ਉਦੋਂ ਮੈਂ ਵਿਹਲੀ ਨੀ ਹੁੰਦੀ ਜਦੋਂ ਇਹ ਸੋ ਜਾਂਦੀ ਆ ਹੁਣ ਜਦੋਂ ਮੈਂ ਵਿਹਲੀ ਆਂ ਉਦੋਂ ਇਹ ਜਾਗਦੀ ਹੈ ਮੈ
ਹਾਂ ਐਵੇਂ ਈ ਮੇਰੇ ਵੀ ਇਹੀ ਹਿਸਾਬ ਜਦੋਂ ਮੈਂ ਜਦੋਂ ਖੁਦ ਸੋਹਣਾ ਹੁੰਦਾ ਨਾ ਅਸੀਂ
ਹਾਂਜੀ ਜੀ ਜੀ ਜੀ ਮੈਨੂੰ ਇਸ ਦਿਨ ਹਾਂਜੀ
ਮੈਂ ਕਿਹਾ ਹੁਣ ਜਿਵੇਂ ਫ੍ਰਰੀ ਹੈਗੇ ਆ ਹੁਣ ਕਿਚਨ ਤੋਂ ਵੀ ਵਿਹਲੇ ਹੋਗੇ ਰੋਟੀ ਪਾਣੀ ਖਾਲੀ ਸਬ ਫਰੀ ਹੁਣ ਹੁੰਦਾ ਥੋੜੀ ਦੇਰ ਲੇਟ ਜਾਈਏ ਤੇ ਐਹ ਕਿੱਥੇ ਲੇਟਣ ਦੇਣਗੇ ਅਗਰ ਲੇਟ ਵੀ ਜਾਈਏ ਨਾ ਵੀ ਧਿਆਨ ਰਹਿੰਦਾ ਐ
ਜੀ ਜੀ ਜੀ ਬਿਲਕੁਲ ਮੇਰੇ ਤਾਂ ਆਪ ਜੀ ਇੰਨੇ ਤੰਗ ਕਰੀ ਜਾਂਦੀ ਐ ਕਦੇ ਇੱਧਰ ਜਾ ਕਦੇ ਉੱਧਰ ਜਾ ਹੁਣ ਇਹਦੇ ਪਾਪਾ ਆਏ ਸੀ ਚਾਹ ਪੀ ਕੇ ਗਏ ਨੇ ਕਹਿੰਦੀ ਫੋਨ ਨਹੀਂ ਆਇਆ ਫੋਨ ਨਹੀਂ ਆਇਆ ਦੇਖ ਨਾ ਫੋਨ ਦਿਖ ਨਾ ਫੋਨ
ਸਿੱਧਾ ਮੈਨੂੰ ਐਵੇਂ ਕਹੀ ਜਾਂਦੀ ਆ ਹੁਣ ਮੈਂ ਕੀ ਕਵਾਂ ਇਹਨੂੰ ਵੀ ਹੁਣ ਮੈਂ ਫੋਨ ਦੇਖਾਂ ਜਾਂ ਨਾ ਦੇਖ ਵੀ ਇਹਨੂੰ ਰੋਕਦੀ ਆਂ ਇਹ ਵਾਪਿਸ ਮੈਨੂੰ ਰੋਕਦੀ ਐ ਫੋਨ ਦੇਖਣਾ ਐ ਫੋਨ ਦੇਖਣਾ ਐ ਰੱਖੋ ਫੋਨ
ਲਗਿਆ ਨ ਬੱਚਿਆਂ ਨੂੰ ਪ ਪਤਾ ਚੱਲ ਜਾਂਦਾ ਜਿਹੜੀ ਗੱਲ ਆਪਾਂ ਕਰਦੇ ਆਂ ਨਾ ਇਹਨਾਂ ਨੇ ਘੁਮਾ ਫਿਰਾ ਕੇ ਸਾਨੂੰ ਹੀ ਕਹਿਣਾ ਐ
ਜੀ ਜੀ ਜੀ ਬਿਲਕੁਲ ਮੈਂ ਇਹਨੂੰ ਫੋਨ ਦੇਖਣ ਤੋਂ ਰੋਕਦੇ ਨਾ ਇਹ ਮੈਨੂੰ ਕਹਿੰਦੇ ਫੋਨ ਦੇਖ ਨਾ
ਹ
ਫੋਨ ਦੇਖਣਾ ਦੇਖੋ ਫੋਨ ਸਿੱਧਾ ਸਿੱਧੀ ਬਿਲਕੁਲ ਬਿਲਕੁਲ ਸਾਫ ਲੈਂਗਵੇਜ ਚ ਬੋਲਦੀ ਹੈ ਹੋਰ ਕਈ ਹੁੰਦੇ ਨਾ ਵਰਨਿਗ ਵਿੱਚ ਬੱਚਾ ਉਹ ਕਰ ਜਾਂਦਾ ਹੈ। ਬਟ ਇਹ ਬਿਲ ਬਿਲਕੁਲ ਸਹੀ ਬੋਲਦੀ ਹੈ ਇਹ ਚੀਜ਼ ਦੇਖਨਾ ਫੋਨ ਬਾਕੀ ਉਜ ਹਰ ਗੱਲ ਦੇ ਵਿੱਚ ਉਹ ਕਰ ਜੇਗੀ ਕਾਚਾ ਮਾਚਾ ਪਤਾ ਨੀ ਲੱਗਦਾ ਬਟ ਇਹਦੇ ਵਿੱਚ ਫੋਨ ਦੇਖ
ਇਹ ਵਰਡ ਤੁਸੀਂ ਵੀ ਇਹਨੂੰ ਬਾਰ ਬਾਰ ਰਿਪੀਟ ਕਰਦੇ ਹੋ ਨਾ ਤਾਂ ਕਰਕੇ। ਉਹਨੂੰ ਰਟ ਕੇ ਦੇਣੇ।
ਸਹੀ ਗੱਲ ਹੈ ਮੇਰੇ ਤਾਂ ਕਹਿੰਦੇ ਨਾ ਬੜੇ ਅੱਜ ਕੱਲ ਦੇ ਬੱਚੇ ਨਾ ਬੜੇ ਜਿਆਦਾ ਸ਼ਾਰਪ ਮਾਇੰਡੇਡ ਨੇ ਹਰ ਇੱਕ ਗੱਲ ਨੂੰ ਨਾ ਬੜੀ ਜਲਦੀ ਕੈਚ ਕਰਦੇ ਨੇ
ਬਿਲਕੁਲ।
ਗੱਲ ਸਹੀ ਹੋਵੇ ਜਿਵੇਂ ਮਰਜ਼ੀ ਹੋਵੇ ਮਾਂ ਪਿਓ ਤਾਂ ਚੱਲ ਬੱਚਿਆਂ ਨੂੰ ਡਾਂਟਣ ਦੇ ਲਈ ਕਰਨਗੇ ਹਨਾ। ਇੱਕ ਮੇਰੀ ਗੁੜੀਆ ਪਤਾ ਕਿਹੋ ਜਿਹੀ ਆ ਇਹਨੂੰ ਮੈਂ ਅਗਰ ਪਿਆਰ ਨਾਲ ਬੋਲਾ ਨਾ ਅਨਾਹਦ ਨਾ ਕਰੋ ਬੇਬੀ ਨਾ ਕਰੋ ਬਿਲਕੁਲ ਮੈ ਕਿਹਾ ਬਿਲਕੁਲ ਵੀ ਨਹੀਂ ਸੁਣੇਗੀ ਦੇ ਮੇਰੀ ਉੱਚੀ ਆਵਾਜ਼ ਜਦੋਂ ਮੇਰੇ ਅੰਦਰੋਂ ਨਿਕਲੇਗੀ ਨਾ ਇਹਨੇ ਨਾਲ ਉ ਨਾਲੋਂ ਉਹ ਕੰਮ ਸੁਣ ਲੈਣਾ ਏ। ਹੁਣ ਦੁਪਹਿਰ ਵੇਲੇ ਉੱਠੀ ਹੈ ਹੁਣ ਦੁਪਹਿਰ ਗੱਲ ਸੁਣੋ ਮੇਰੇ ਨਾ ਇਹ ਦੁਪਹਿਰ ਵੇਲੇ ਉਠ ਉਠੀ ਹੈ ਤੇ ਇਹਨੂੰ ਮੈਂ ਕਿਹਾ ਆਜਾ ਰੋਟੀ ਖਾ ਲੋ ਪਹਿਲਾਂ ਕਹਿੰਦੀ ਹਾਂ ਖਾ ਮੈਂ ਕਿਹਾ ਰੋਟੀ ਖਾਣੀ ਏ ਖਾਨੀ ਹੈ ਮੈਂ ਕੀ ਖਾਏਗਾ ਪੋਟੈਟੋ ਖਾਏਗਾ ਕਰਡ ਖਾਏਗਾ ਕੀ ਰੋਟੀ ਖਾਏਗਾ ਪੋਟੈਟੋ ਖਾਨਾ ਕਰਡ ਵੀ ਕਰਨਾ। ਰੋਟੀ ਵੀ ਖਾਣੀ ਮੈਂ ਚੱਲ ਠੀਕ ਹੈ। ਫੇਰ ਅੱਗੇ ਫੇਰ ਕਹਿੰਦੀ ਤੋਲਾ ਜਾ ਮਾਮ ਥੋਲਾ ਜ ਪਾਨੀ ਮੈਂ ਸਾਰਾ ਸਮਾਨ ਏਦਾਂ ਦਾ ਨਾ ਮੈ ਲੈ ਕੇ ਆਈ। ਮੈਂ ਕਿਹਾ ਚੱਲ ਜੋ ਵੀ ਖਾਣਾ ਹੋਇਆ ਖਾ ਲੇਗੀ ਇਹਨੇ ਮੇਰੀ ਪਲੇਟ ਦੇਖ ਲਏ ਇੱਕ ਘੁੰਬਰ ਖੀਰਾ ਦੇ ਉਸ ਮਗਰ ਪੈ ਗਈ। ਖੜੀ ਖੜੀ ਖਾਈ ਜਾਵੇ ਮੈਂ ਕਿਹਾ ਬੱਚੇ ਬੈਠ ਕੇ ਖਾ ਲੈ। ਤਿੰਨ ਵਾਰੀ ਕਿਹਾ ਪੂਰੇ ਪਿਆਰ ਨਾਲ ਮੈਂ ਤਿੰਨ ਵਾਰੀ ਕਿਹਾ ਆ ਕੇ ਬੈਠ ਕੇ ਖਾ ਲੈ ਪੂਰੇ ਪਿਆਰ ਨਾਲ ਜਿਹਨੂੰ ਕਹਿੰਦੇ ਆ ਨਾ ਦੇ ਮੇਰੇ ਅੰਦਰੋਂ ਰੀ ਆਤਮਾ ਚ ਨਾ ਪੂਰੀ ਉਹ ਨਿਕਲਿਆ ਆਵਾਜ਼ ਤੇਜ ਬੈਠਾ ਨਹੀਂ ਜਾਂਦਾ। ਤੇ ਨਾਲ ਦੀ ਨਾਲ ਇੱਕ ਸੈਕਿੰਡ ਦੇ ਵਿੱਚ ਬੈਠ ਗਈ। ਵੀ ਇਹੀ ਗੱਲ ਬੱਚਾ ਪਿਆਰ ਨਾਲ ਸੁਨੇ ਨਾ ਤੇ ਮਾਂ ਨੂੰ ਚਿੱਕਣ ਦੀ ਲੋੜ ਨਾ ਪਵੇ।
ਇਹ ਇਹਨਾਂ ਨੂੰ ਆਦਤ ਹੋ ਗਈ ਹੈ ਪਿਆਰ ਨੂੰ ਨੀ ਇਹ ਲਟ ਇਹ ਲਾਈਟਲੀ ਲੈਂਦੇ ਨੇ। ਕੀ ਪਤਾ ਵੀ ਮਾਂ ਨੇ ਪਿਆਰ ਨੇ ਕਰਨਾ ਹਾਂ ਨਹੀਂ। ਪਿਆਰ ਨੀ ਹੈ। ਇਹਨਾਂ ਲਈ ਇਹਨਾਂ ਨੂੰ ਇਹ ਕਿ ਮਾਂ ਨੇ ਪਿਆਰ ਨਾਲ ਕਹਿਣਾ ਮਤਲਬ ਐਵੇਂ ਹੀ ਬੋਲ ਰਹੀਏ। ਇਹਨਾਂ ਨੂੰ ਸਮਝ ਨਹੀਂ ਆਉਂਦਾ ਉਹ ਗਲ। ਜਦੋ ਮਾੜੀ ਜਹੀ ਅਵਾਜ ਤੇਜ਼ ਨਿਕਲ ਗਈ ਨਾ ਤੇ ਬਸ ਇਹਨਾਂ ਨੂੰ ਸਮਝ ਆਉਣਾ ਹਾਂ ਵੀ ਸਾਨੂੰ ਕਿਹਾ ਹੈ।
ਬਲ। ਕਿ ਇਹਨਾਂ ਨੂੰ ਐਂ ਲੱਗਦਾ ਅਗਰ ਪਿਆਰ ਨਾਲ ਕਹਿੰਦੇ ਕੋਈ ਕਿਸੇ ਹੋਰ ਨੂੰ ਕਹੀ ਜਾਂਦੇ ਨੇ।
ਹਾਂ। ਮੇਰੇ ਵੱਲੋ ਵੀ ਆ ਹਿਸਾਬ ਹੈ। ਮੇਰਾ ਤੇ ਟੀ ਵੀ ਵੇਖ। ਏਦਾਂ ਹੁੰਦਾ ਨਾ ਮੈਂ ਬੋਲੀ ਹੀ ਜਾਵਾਂਗੀ ਗੁਣਵੀਰ ਰੋਟੀ ਲੈ ਲੋ ਗੁਣਵੀਰ ਰੋਟੀ। ਰੋਟੀ ਲੈਲੋ ਐਨੇ ਮਜ਼ਾਾਲ ਏ। ਨਹੀਂ ਸੁਨੇਗਾ ਮੈਂ ਤਿੰਨ ਚਾਰ ਵਾਰ। ਬੋਲਾਂਗੀ ਉਸ ਵੇਲੇ ਮੈਂ ਤੇਜ਼ ਬੋਲਾਂਗੀ ਨਾ। ਟੀ ਵੀ ਬੰਦ ਕਰਕੇ ਜਦ ਮੈਂ ਗੁੱਸੇ ਨਾਲ ਬੋਲਿਆ ਤੇ ਫਟਾਫਟ ਆਦਾ।
ਇਹ ਪਤਾ ਨੀ ਕੀ ਏ ਪ। ਜੇ ਬੱਚੇ ਆਪਣੀ ਮਾਵਾਂ ਕੋਲੋਂ ਚੁਕਵਾ ਕੇ ਰਾਜੀ ਨੇ ਸਾਡੇ ਵਰਗੇ ਅਗਰ ਮਾਂ। ਮਾਂ ਨੂੰ ਚੁਕਵਾਉਣ ਦੀ ਲੋੜ ਹੀ ਨਹੀਂ ਸੀ ਪੈਂਦੀ ਸਾਡੇ ਵੇਲੇ ਤੇ।
ਅਸੀ ਤਾਂ ਸੁਣ ਲੈਂਦੇ ਸੀ ਨਾ ਗੱਲ ਐ ਨੀ ਸੁਣਦੇ। ਪਤਾ ਨੀ ਅਸੀਂ ਵੀ ਕਰਦੇ ਹੋਵਾਂਗੇ ਸਾਨੂੰ ਕੀ ਪਤਾ ਸੀ ਸੁਣ ਲੈਂਦੇ ਸੀ।
ਨਹੀਂ ਮੇਰੇ ਮੰਮੀ ਪਾਪਾ। ਖੁਦ ਕਹਿੰਦੇ ਸੀਗੇ ਹੁਣ ਮੈਂ ਜਾ ਕੇ ਆਈ ਹਾਂ ਪੇਕੇ ਮੰਮੀ ਪਾਪਾ ਕਹਿੰਦੇ ਤੁਹਾਡੇ ਵਰਗੇ ਬਚ। ਜੀਸੀ ਇੱਕ ਮਿੰਟ ਵਿੱਚ ਸਾਨੂੰ ਦੁਬਾਰਰਾ ਬੋਲਣ ਦੀ ਲੋੜ ਨਈ ਪੈਂਦੀ ਸੀ।
ਹਾਂ।
ਅੱਜ ਕੱਲ ਦੇ ਬੱਚੇ ਜਿਦਾਂ ਚਾਰ ਵਾਰੀ ਨਾ ਕਹੋ ਉਹ। ਉਦੋਂ ਤੱਕ ਉਹਨਾਂ ਦੇ ਉਹ ਕਰੀ ਜਾਣਾ।
ਅਰੇ ਇਹ ਸੋਚਦੇ ਨੇ ਪਿਆਰ ਨਾਲ ਵੀ ਮਨਾ ਨਈ ਸਾਨੂੰ ਨਈ ਕੀਤਾ। ਜਦੋਂ ਲੱਗਦਾ ਨਾ ਗੁੱਸੇ ਬਵਾਜ਼ ਉਹਨੂੰ ਬੋਲਦਾ ਸਾਡੇ ਲਈ ਆਈਏ। ਤੁਸੀ ਦੇਖ ਨੋਟਿਸ ਕੀਤਾ ਹੋਣਾ ਪਹਿਲੀ ਵਾਰ ਚ ਗੁੱਸੇ ਦੀ ਸੁਣਦੇ ਨੇ।
ਬਿਲਕੁਲ ਗੁੱਸੇ ਵਾਲੀ ਜਲਦੀ ਸੁਣਦੇ ਨੇ। ਬਿਲਕੁਲ ਇੱਕ ਦਮ ਜਿਵੇਂ ਕਿ ਹੁੰਦਾ ਨਾ ਬੱਚੇ ਇੱਕ ਦਮ ਬੋਲਣ ਲੱਗ।
ਹੂੰ ਤੇ ਮੇਰੇ ਹਸਬੈਂਡ ਤੇ ਬੋਲਦੇ ਵੀ ਨੇ ਮੈਨੂੰ ਵੀ ਤੂੰ। ਬਹੁਤ ਤੇਜ਼ ਬੋਲਦੀ ਏ ਜਿੰਦਲ ਮੈਂ ਕਿਹਾ ਮੈਂ ਇਗਜਾਮਪਲ ਦਿੰਦੀ ਹਾਂ ਮੈਂ ਕਹਿੰਦੀ ਹਾਂ ਦੇਖ ਲੋੋ। ਇਹ ਦੋ ਚਾਰ ਵਾਰ ਪਿਆਰ ਦੀ ਆਵਾਜ਼ ਦਿਓ। ਜਦ ਉਹ ਇਗਨੋਰ ਹੋਏਗੀ ਜਿਹੜੀ ਲਾਸਟ ਵਾਜ ਹੋਏਗੀ ਨਾ। ਮੈਂ ਕਿਹਾ ਮਿੰਟ ਤੋਂ ਪਹਿਲੇ ਕੰਮ ਹੋਏਗਾ।
ਹਾਂਜੀ। ਉਹੀ ਹੈ ਹਸਬੈਂਡ ਮੇਰੇ ਹਸਬੈਂਡ ਦਾ ਅੱਜ ਕੱਲ ਨਾ ਇਹਨਾਂ ਨੂੰ ਪਤਾ ਲੱਗਣ ਲੱਗ ਗਿਆ ਨਾ ਸਹੀ ਬੋਲਦੀ ਪਈ ਆ, ਉਹ ਹਾਲੇ ਕੁਛ ਨਹੀਂ ਬੋਲਦੇ
ਨਹੀਂ ਮੇਰੇ ਵਾਲਾ ਕੀ ਕਰਦਾ ਪਹੁੰਚ ਤੇ ਜਾਏਗਾ, ਅੱਧਾ ਆਪਾਂ ਦਸ ਦਸ ਮਿੰਟ ਪਾਣੀ ਨਾਲ ਹੀ ਲੱਗਿਆ ਰਹੇਗਾ, ਮੈਂ ਪਿਛੋਂ ਵਾਜ਼ਾਂ ਦਿੰਦੀ ਰਹਾਂਗੀ ਵੀ ਆ ਜਾਓ ਆ ਜਾਓ, ਆ ਜਾ -ਆ ਜਾ ਇਹਨੇ ਨਹੀਂ ਸੁਣਨਾ, ਪਰ ਜਦ ਮੈਂ ਗੁੱਸੇ ਨਾਲ ਬੋਲਿਆ ਤੇਜ ਫੇਰ ਇੱਕ ਮਿੰਟ ਤੋਂ ਪਹਿਲੇ ਮੇਰੇ ਕੋਲ ਆ ਜਾਂਦਾ, ਅੱਗੇ ਪਿੱਛੇ ਕੁਛ ਨਹੀਂ ਦੇਖਣਾ
ਸਹੀ ਗੱਲ ਹੈ, ਮੇਰੀ ਗੁੜੀਆ ਬਾਥਰੂਮ ਕਰਨ ਜਾਏਗੀ ਵੋਸ਼ ਰੂਮ ਚ ਤੇ ਉਹ ਤੇ ਪਹਿਲਾਂ ਪਾਣੀ, ਅਹ ਪਹਿਲਾਂ ਸੁਸੂ ਕਰੇਗੀ ਉੱਪਰ ਪਾਣੀ ਪਾਏਗੀ, ਇੱਕ ਮਗਨੀ ਪਾਇਆ ਦੋ ਪਾਏਗੀ ਦੋ ਵਾਰੀ ਤੇ ਇਹਨੂੰ ਸੈਟਿਸਫੈਕਸ਼ਨ ਨਹੀਂ ਹੋਏਗੀ ਆਪਦੇ ਉੱਪਰੋਂ ਦੀ ਪਾਣੀ ਪਾਏਗੀ ਉਹ ਕੱਪੜੇ ਗਿੱਲੇ ਫੇਰ ਬਾਦ ਚੋਂ ਵਾਜਾ ਮਾਰੀ ਆਉਂਗੀ ਆ ਜਾ -ਆ ਜਾ- ਆ ਜਾ ਨਹੀਂ ਆਦੀ- ਨਹੀਂ ਆਦੀ -ਨਹੀਂ ਆਦੀ ਦੇ ਫੇਰ ਵਾਈਪਰ ਮਾਰਨਾ ਸ਼ੁਰੂ ਕਰੇਗੀ ਵਾਈਪਰ ਨਾਲ ਜਿੱ ਫੇਰ ਸੁੱਕਾ ਆਉਂਦਾ, ਉੱਧਰ ਵੀ ਗਿੱਲਾ ਕਰਦੀ ਹੈ, ਇੰਨਾ ਗੁੱਸਾ ਚੜਦਾ ਇੰਨਾ ਗੁੱਸਾ ਬਸ ਮੇਰੇ ਬਰਦਾਸ਼ਤ ਬਾਹਰ ਹੈ
ਤੇ ਡਰ ਲੱਗਦਾ, ਵਾਸ਼ਰੂਮ ਵਿੱਚ ਕੱਲਾ ਵੀ ਪੇਜਦੇ ਕਈ ਵਾਰ ਵਾਸ਼ਰੂਮ ਪੂਰਾ ਸੁਕਾ ਕੇ ਰੱਖਦੇ ਫਿਰ ਵੀ ਐ ਜਾਂਦੇ ਨੇ ਨਾ ਫਿਰ ਡਰ ਲੱਗਿਆ ਰੈੰਦਾ ਫਿਰ ਤੇ ਮੇਨੂੰ ਖੁੱਦ ਆਪ ਜਾਣਾ ਪੈਂਦਾ ਜਦੋਂ ਐ ਹੋ ਕੇ ਆ ਜਾਂਦਾ ਈ। ਦੋਬਾਰਾ ਵਾਈਪਰ ਕਰਾ ਕਿਤੇ ਦੋਬਾਰਾ ਜਾਏ ਤੇ ਗਿਰ ਨਾ ਜਾਏ।
ਨਾ ਮੈਨੂੰ ਗਿਰਨ ਦਾ ਕੋਈ ਨੀ ਹੈਗਾ ਮੈਨੂੰ ਐ ਨਾ ਐ ਨਾ ਏੱਨੂੰ ਗਿਰਨ ਮੈ‌ ਨਾ ਓ ਕੀਤਾ ਹੋਯਾ ਗਿਰ ਗਿਆ ਔ ਕਲੈਪ ਨਿੰਗਰੋ ਯੈ ਯੈ ਯੈ ਯੈ ਦੋ ਮਿੰਟਾਂ ਚਾਰੇ ਲਗਾ ਕੇ ਚੁੱਪ ਕਰ ਜਾਂਦੇ।
ਨਏ ਵੋਸ਼ ਰੂਮ ਵਿੱਚ ਤੇ ਡਰ ਲੱਗਦਾ ਨਾ ਕਈ ਵਾਰ ਟਾਇਲਸ ਹੁੰਦੀਆਂ, ਨੇ ਲੱਗ ਜੇ ਫਿਰ ਮੈਨੂੰ ਮੈਂ ਤੇ ਬਾਰ-ਬਾਰ ਜਾਣੀ ਆ ਐ ਆਜੇਗਾ ਫਿਰ ਮੈਨੂੰ ਜਾਣਾ ਪਏਗਾ।
ਨਈ ਏਨੂੰ ਪਤਾ ਅਗਰ ਮੇਰੀ ਮਾਂ ਦੋ ਮਿੰਟਾਂ ਤੋਂ ਬਾਅਦ ਜੇ ਪੰਜ ਮਿੰਟ ਬਾਦ ਮੈਂ ਕਰੀਂ ਜਾਊਂਗੀ ਆਜਾ-ਆਜਾ-ਆਜਾ ਨਹੀਂ ਆਂਦੀ ਮੈਂ ਕੋਲ ਜਾ ਕੇ ਮੈਂ ਕੈਣੀ ਮੈਂ ਗੇਟ ਬੰਦ ਕਰਨੀ ਆ। ਅੰਦਰੋ ਫਟਾਫਟ ਬਾਰ ਆ ਜਾਂਦੀ ਏ ਏਹ ਨਾ ਏਸ ਚੀਜ਼ ਦਾ ਡਰ ਪਾਯਾ ਹੋਯਾ ਬਸ ਮੈਂ ਅੰਦਰ ਬੰਦ ਕਰਦਾਂਗੀ।
ਨਈ ਠੀਕ ਏ ਹੋਣਾ ਚਾਇਦਾ ਯਾਰ ਏਨਾਂ ਨੂੰ।
ਹਾਂਜੀ-ਹਾਂਜੀ। ਮਤਲਬ ਬੱਚੇ ਨਾ ਅੱਜ-ਕੱਲ ਨਾ ਬੜੇ ਅਫਲਾਤੂਨ ਨੇ, ਮੈਂ ਸੱਚੀ ਕੈਣੀ ਆ ਹੁਣ ਵਾਲੀ ਜਨਰੇਸ਼ਨ ਏਨੀ ਤੇਜ ਐ-ਏਨੀ ਤੇਜ ਐ ਅਗਲੇ ਵਾਲੀ ਦਾ ਕੀ ਬਣੇਗਾ?
ਉਈ ਤੇ ਮੈਂ ਨੀ ਸੁਣਦੇ ਹੁਣ ਕੀ ਕਰਦੀ ਪਈ ਏ ਤੁਆਡੀ ਬੇਟੀ?
ਹੁਣ ਏਨੂੰ ਪੈਲਾਂ ਤਾ ਬਾਹਰ ਜਾਣ ਲੱਗੀ ਸੀ ਅਪਣੇ ਪਾਪਾ ਦੇ ਪਿੱਛੇ ਏਦੇ ਪਾਪਾ ਜਿੱਥੇ ਵੀ ਬਾਜ਼ਾਰ ਜਾਣਾ ਕਿੱਧਰੇ ਵੀ ਜਾਣਾ ਹੋਲੀ ਜੇ ਮੈਨੂੰ ਕੈਣ ਇਸ਼ਾਰੇ ਨਾਲ ਏਨੂੰ ਆਪਦੇ ਵੱਲ ਖਿਸਕਾ ਕੇ ਲੈ ਜਾ ਮੈਂ ਥੱਲੇ ਜਾ ਰੇਆ।
ਹੂੰ।
ਖਿਸਕਾ ਕੇ ਏਨੂੰ ਆਪਦੇ ਕੋਲ ਲੈ ਕੇ ਆਉਂਗੀ, ਫੇਰ ਕੈੰਦੀ ਏ ਮੇ ਪਾਪਾ ਕਿੱਥੇ-ਮੇ ਪਾਪਾ ਕਿੱਥੇ? ਥੇ ਹੁਣ ਵੀ ਏਨੂੰ ਪਤਾ ਲੱਗ ਗਯਾ ਸੀ, ਏਦੇ ਪਾਪਾ ਚਾਹ ਪੀ ਕੇ ਨੀਚੇ ਚਲੇਗੇ ਨੇ। ਹੁਣ ਫੇਰ ਤੰਗ ਕਰਨਾ ਸ਼ੁਰੂ ਕਰ ਰੀ ਸੀ, ਗੇਟ ਖੋਲਣ ਲੱਗੀ ਸੀ ਏਨੂੰ ਹਾਰ ਕੇ ਮੈਂ ਚੇਅਰ ਟੇਬਲ ਤੇ ਬਿਠਾਇਆ, ਮੈਂ ਕਿਹਾ ਚੱਲ ਓਨਾਂ ਨਾਲ ਖੇਡ ਸਟੱਡੀ ਟੇਬਲ ਜੋ ਹੁੰਦਾ ਨਾ ਤੇ ਸਟੱਡੀ ਟੇਬਲ ਤੇ ਦੂਸਰਾ ਆ ਗਯਾ, ਇੱਕ ਚੇਅਰ ਨੀ ਹੁੰਦੀ ਚੇਅਰ-ਟੇਬਲ ਹਾਂਜੀ-ਹਾਂਜੀ। ਬੱਚੇਆਂ ਆਲਾ ਬੜਾ ਦੁਖੀ ਕਰਦੀ ਐਂ ਹੁਣ ਓਦੇ ਨਾਲ ਈ ਲੱ ਗੀ ਹੋਈ ਐ। ਮੈਂ ਤਾਂ ਰੱਬ ਦਾ ਸ਼ੁਕਰ ਕਰਦੀ ਆ, ਕਦੋਂ ਮ ਮੇਰੇ ਸਕੂਲ‌ ਬ ਬੱਚੇਆਂ ਦੇ ਖੁੱਲਣ ਗੇ ਤੇ ਐਨੂੰ ਸਕੂਲ ਪਾ ਕੇ ਆਵਾਂ ਸਾਢੇ ਬਾਰਾਂ ਵਜੇ ਤੱਕ ਤਾਂ ਹਾਂਜੀ ਪਲੇਵੇ ਚ ਬਾਰਾਂ ਵਜੇ ਤੱਕ ਤਾਂ ਸ਼ਾਂਤੀ ਹੋਏਗੀ ਨਾ।
ਹਾਂ ਐ ਵੀ ਗੱਲ ਏ ਬਾਤ ਇੱਕ-ਡੇਢ ਘੰਟਾ ਈ ਸ਼ਾਂਤੀ ਹੁੰਦੀ ਏ।
ਮੇਰੇ ਲਈ ਤਾਂ ਓਈ ਬੋਤ ਆ।
ਹਾਂ ਨਈ ਸਈ ਵਿੱਚ ਪਤਾ ਸ ਸਕੂਲ ਜਾਂਦੇ ਰੇ ਨਾ ਸਾਡੇ ਵੀ ਸ਼ਐਡਿਊਲ ਬਣ ਜਾਂਦੇ ਨੇ।
ਹਾਂਜੀ ਓ ਤੇ ਹੈ।
ਹਾਂ ਫੇਰ ਐ ਕਾੱਰ
ਪਤਾ ਕੀ ਏ ਏਦੀ ਜਦੋਂ ਸਕੂਲ ਜਾਣ ਦਾ ਟੈਮ ਹੁੰਦਾ ਨਾ ਜਿੰਨਾ ਟੈਮ ਐ ਸਕੂਲ ਲਗਾ ਕੇ ਆਂਦੀ ਆਪਣੇ ਓਨੇ ਟੈਮ ਚ ਤਾਂ ਸਾਡੇ ਸਿਰਫ ਕੱਪੜੇ ਧੁੱਪਦੇ ਐ।
ਹਾਂ ਬੋ ਤੇ ਹੈ ਈ ਏ।
ਕੱਪੜੇ ਧੁੱਪ ਕੇ ਥੱਲੇ ਆਵਾਂਗੇ ਇੰਨੇ ਟੈਮ 'ਚ ਆਣ ਦਾ ਟੈਮ ਹੋ ਜਾਂਦਾ ਐ ਕੱਪੜੇ ਫਿਰ ਵੀ ਟੈਮ ਜੀ-ਜੀ-ਜੀ।
ਜੀ ਮੇਰਾ ਬੇਟਾ ਨਾ ਬੁਲਾ ਰਿਆ ਮੈਂ ਦੇਖਾਂ ਕੀ ਕਰ ਰਏ ਓ। ਫਿਰ ਕਰਾਂਗੀ ਤੁਹਾਨੂੰ ਕਾੱਲ ਜੀ ਓਕੇ ਸਤਿ ਸ੍ਰੀ ਅਕਾਲ।